ਹੈਲੋ, ਹਾਂਜੀ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
ਕਿਵੇਂ ਹੋ?
ਮੈਂ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਠਾਕ?
ਹਾਂਜੀ -ਹਾਂਜੀ ਤੁਸੀਂ ਦੱਸੋ ਠੀਕ?
ਸਭ ਵਧੀਆ ਜੀ, ਸਭ ਵਧੀਆ ਮੈਂ ਕਹਿ ਰਿਹਾ ਸੀ ਤੁਹਾਨੂੰ ਕੀ ਲੱਗਦਾ ਅੱਜ ਦੇ ਟਾਈਮ 'ਚ ਪੜ੍ਹਾਈ ਮਾਇਨੇ ਰੱਖਦੀ ਹੈ ਜ਼ਿਆਦਾ?
ਹਾਂਜੀ- ਹਾਂਜੀ ਬਹੁਤ ਮਾਈਨ ਰੱਖਦੇ ਆ ਪੜਾਈ ਦੇ ਤੇ ਮਾਈਨੇ ਨੇ ਅੱਜ ਕੱਲ।
ਮੈਂ ਤਾਂ ਇਹ ਸੋਚ ਰਿਹਾ ਸੀ ਅੱਜ ਅੱਜ ਦੇ ਟਾਈਮ 'ਚ ਪੜ੍ਹਾਈ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੈਗਾ, ਨਾ ਕੋਈ ਬੰਦੇ ਦੀ ਇੱਜ਼ਤ ਹੈਗੀ ਹੈ।
ਹਾਂਜੀ ਇਹ ਤਾਂ ਹੈ ਜੇ ਦੇਖੋ ਪੜਹਾਈ ਕਰਾਂਗੇ ਤਾਂ ਨਾਲੇ ਤਾਂ ਵਧੀਆ ਨੌਕਰੀ ਮਿਲਦੀ ਹੈਗੀ ਆ, ਔਰ ਆਪਣਾ ਦੇਖੋ ਅ ਪਹਿਲੀ ਤੋਂ ਲੈ ਕੇ ਮੰਨ ਲਓ, ਚਲੋ ਪਹਿਲੀ ਤੋਂ ਲੈ ਕੇ ਜੋ ਤੁਸੀਂ ਕਰ ਵੀ ਪੜਾਈ ਕਰਦੇ ਆ, ਦੇਖੋ ਬਿਆਨ ਕਿੰਨਾ ਵੱਧਦਾ ਹੈਗਾ ਇਹਦੇ ਨਾਲ ਸੋਚਣ ਸਮਝਣ ਦੀ ਸ਼ਕਤੀ ਆ ਜਿਹੜੀ ਵੱਧ ਜਾਂਦੀ ਹੈਗੀ ਆ। ਹਰੇਕ ਨਾਲ ਗੱਲ ਕਰਨ ਦਾ ਲਹਿਜਾ ਠੀਕ ਹੋ ਜਾਂਦਾ ਏ।
ਪੜਾਈ ਤੇ ਵਿਨਾ ਤੇ ਅੱਜ ਕੱਲ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ।
ਹਾਂ।
ਤੇ ਜਿਵੇਂ ਅਸੀਂ ਚਾਰ ਬੰਦੇ ਬੈਠੇ ਹੋਣ ਤੇ ਬੰਦਾ ਤਾਂ ਹੀ ਸਾਨੂੰ ਪੁੱਛਦਾ ਜੇ ਸਾਨੂੰ ਕੁਛ ਕਿਸੇ ਬਾਰੇ ਪਤਾ ਹੋਗਾ। ਬਿਨਾ ਪੜੇ ਤੇ ਕੁਝ ਕਿਸੇ ਨੂੰ ਕੋਈ ਵੀ ਨਹੀਂ ਦੱਸਦਾ ਨਾ ਕੋਈ ਪੁੱਛਦਾ।
ਹਮ ਹਮ
ਤੇ ਮੈਂ ਉਹੀ ਕਹਿ ਰਿਹਾ ਨਾ ਕਿ ਜੇ ਸਾਨੂੰ ਪੜ੍ਹਾਈ ਆਊਗੀ ਤਾਂ ਅਸੀਂ ਵਧੀਆ ਚੰਗੀ ਜਗ੍ਹਾ ਕੰਮ ਕਰ ਸਕਦੇ ਹਾਂ ਵਧੀਆ ਪੈਸੇ ਕਮਾ ਸਕਦੇ ਹਾਂ
ਹਾਂਜੀ ਹਾਂਜੀ
ਹੈਣਾ
ਹਾਂਜੀ ਹਾਂਜੀ
ਇਹ ਉਹੀ ਨਾ ਕਿ ਬਿਨਾਂ ਪੜ੍ਹਾਈ ਤੋਂ ਅੱਜ ਦੇ ਟਾਈਮ 'ਚ ਬੰਦਾ ਕੁਛ ਵੀ ਨਹੀਂ ਹੈਗਾ
ਹਾਂਜੀ ਇਹ ਤਾਂ ਹੈ ਹੁਣ ਵੀ ਜੇ ਬੱਚਿਆਂ ਤੇ ਦੇਖੀਏ ਤਾਂ ਆਪਾਂ ਕਿ ਉਹਨਾਂ ਨੂੰ ਤਿੰਨ ਸਾਲ ਦੇ ਬੱਚੇ ਨੂੰ ਆਪਾਂ ਸਕੂਲ ਦੇ ਵਿੱਚ ਪੜ੍ਹਨ ਲਈ ਪਾ ਦਿੰਦੇ ਹਾਂ ਹਨਾ
ਜੀ ਜੀ
ਪੜ੍ਹਨ ਲਈ ਵੀ ਤਾਂ ਹੀ ਪਾਉਂਦੇ ਹਾਂ ਕਿ ਬੱਚਾ ਸ਼ੁਰੂ ਤੋਂ ਜੋ ਸਿੱਖੂਗਾ ਚੰਗੀ ਤਰ੍ਹਾਂ ਪੜ੍ਹੂਗਾ ਤਾਂ ਹੀ ਅੱਗੇ ਵਧੂਗਾ ਹਨਾ ਪਹਿਲਾਂ ਦੇ ਪਹਿਲਾਂ ਦੇ ਜਮਾਨੇ ਸ਼ਾਇਦ ਪੰਜ ਸਾਲ ਦੇ ਬੱਚਿਆਂ ਨੂੰ ਸਕੂਲ ਚਲਾਉਂਦੇ ਸੀਗੇ
ਹਮ
ਤੇ ਹੁਣ ਤਾਂ ਦੇਖੋ ਕਿੰਨਾ ਅੱਗੇ ਵੱਧ ਚੁੱਕਿਆ ਹੈਗਾ ਕਿ ਤਿੰਨ ਸਾਲ ਦਾ ਬੱਚਾ ਸਕੂਲ ਦੇ ਵਿੱਚ ਲੱਗ ਸਕਦਾ ਹੈ
ਅਤੇ ਮੈਂ ਉਹੀ ਕਹਿ ਰਿਹਾ ਨਾ ਕਿ ਜੇ ਅਸੀਂ ਮਾਂ ਪਿਓ ਕੀ ਕਰਦੇ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤਾਂ ਕਿ ਉਹ ਕੁਛ ਅੱਗੇ ਬਣ ਜਾੇ ਕੁਛ ਕਮਾ ਕੇ ਦੇਵੇ ਸਾਨੂੰ ਸਾਡਾ ਨਾਂ ਰੋਸ਼ਨ ਕਰੇ ਅਤੇ ਆਪਣੇ ਦੇਸ਼ ' ਕਰੇ ਕਰੇ ਨਾਲੇ ਪੜ੍ਹ ਕੇ ਦੂਜੇ ਦੇਸ਼ 'ਚ ਵੀ ਆਪਣਾ ਨਾਂ ਰੋਸ਼ਨ ਕਰੇ
ਹਾਂਜੀ ਹਾਂਜੀ ਦੇਸ਼ ਚ ਨਾਮ ਰੋਸ਼ਨ ਤਾਂ ਚਲੋ ਦੇਖੋ ਜਦੋਂ ਹੋਊਗਾ ਹੋਊਗਾ ਬੰਦਾ ਆਪਦਾ ਖੁਦ ਦਾ ਪੈਰਾਂ ਸਿਰ ਖੜ ਖੜਾ ਹੋ ਜਾਂਦਾ ਹੈ ਕਮਾਈ ਕਰਦਾ ਹੈ ਹਨਾ ਆਪਦੇ ਘਰ ਪਰਿਵਾਰ ਨੂੰ ਸੌਖਾ ਰੱਖਦਾ ਹੈਏ ਆਪਦੀਆਂ ਲੋੜਾਂ ਪੂਰੀਆਂ ਕਰਦਾ ਹੈ
ਜੀ ਪੜ੍ਹਾਈ ਤੋਂ ਬਿਨਾਂ ਅੱਜ ਦੇ ਟਾਈਮ 'ਚ ਕੋਈ ਕਿਸੇ ਨੂੰ ਕੋਈ ਵੀ ਨਹੀਂ ਹੈਗਾ ਅਤੇ ਇੱਕ ਗੱਲ ਹੋਰ ਗਰੀਬ ਵੀ ਉਨੇ ਪੈਸੇ ਕਮਾਦੇ ਅਤੇ ਅਮੀਰ ਵੀ ਉਨੇ ਕਮਉਦਾ ਹਰ ਕੋਈ ਚਾਹੁੰਦਾ ਹੈ ਕਿ ਉਹਦਾ ਬੱਚਾ ਪੜ੍ਹੇ ਗਰੀਬ ਕੁਛ ਥੋੜ੍ਹੇ ਕਰਕੇ ਪੜ੍ਹਾ ਦਿੰਦਾ ਅਤੇ ਅਮੀਰ ਤੇ ਆਉਣੇ ਹੀ ਪੈਸੇ ਹੁੰਨੇ ਕਿ ਨੇ ਸਮਝ ਰਹੇ ਹੋ ਨਾ ਕਿ ਬਈ ਗਰੀਬ ਵੀ ਚਾਹੁੰਦਾ ਕਿ ਸਾਡਾ ਬੱਚਾ ਕੁਛ ਬਣੇ ਅਤੇ ਅਮੀਰ ਵੀ ਚਾਹੁੰਦਾ ਅਮੀਰ ਕੋਲ ਪੈਸਾ ਹੈ ਗਰੀਬ ਕੋਲ ਪਸਾ ਨਹੀਂ ਹੈ ਉਹਨੇ ਦੋ ਪੈਸੇ ਆਪਣੇ ਬੱਚੇ ਬੱਚੇ ਨੂੰ ਪਣਾਉਣੇ ਵੀ ਨੇ ਘਰ ਵੀ ਚਲਾਉਣਾ ਠੀਕ ਹੈ ਅਤੇ ਸਭ ਕੁਝ ਵੇਖ ਕੇ ਉਹਨੇ ਚਲਾਉਣਾ ਸਾਰਾ ਕੁ
ਹਾਂਜੀ ਇਸ ਲਈ ਤਾਂ ਕਹਿ ਰਹੇ ਕਿ ਪੜ੍ਹਾਈ ਦਾ ਮਹੱਤਵ ਤਾਂ ਜ਼ਿੰਦਗੀ ਬਹੁਤ ਜ਼ਿਆਦਾ ਅਕਸਰ ਪੜਾਂਗੇ ਤਾਂ ਹੀ ਤਾਂ ਪੈਰਾਂ ਸਿਰ ਖੜੇ ਹੋਵਾਂਗੇ ਔਰ ਜਿਹੜੇ ਕਿ ਮਾਂ ਪਿਓ ਗ਼ਰੀਬ ਨੇ ਹਨਾ ਪਹਿਲਾਂ ਸਾਡੀ ਕਮਾਈ ਸਾਡੇ ਲਈ ਕਮਾਈ ਕਰਦੇ ਨੇ ਸਾਡੀ ਭਲਾਈ ਲਿਏ ਕਰਦੇ ਨੇ ਕੰਮ ਹਨਾ ਬਾਅਦ ਵਿੱਚ ਉਹਨਾਂ ਨੂੰ ਬਿਠਾ ਕੇ ਖਵਾਉਣਾ ਆਪਣਾ ਹੀ ਫਰਜ਼ ਹੈ
ਜੀ ਪੜ੍ਹਾਈ ਤੋਂ ਬਿਨਾਂ ਕੋਈ ਕੁਛ ਨਹੀਂ ਹੈ ਜੀ ਅੱਜ ਦੇ ਟਾਈਮ 'ਚ
ਹਮ ਹਮ
ਪੜ੍ਹਾਈ ਦੀ ਅਹਿਮੀਅਤ ਸਾਨੂੰ ਹੁਣ ਪਤਾ ਲੱਗ ਰਹੀ ਹੈ
ਹਾਂਜੀ
ਅਤੇ ਅਸੀਂ ਵੀ ਚਾਹਵਾਂਗੇ ਜੇ ਸਾਡੇ ਜਿਹੜੇ ਅੱਗੇ ਦੇ ਬੱਚੇ ਹੈਗੇ ਨੇ ਛੋਟੇ ਅ ਅਸੀਂ ਵੀ ਉਹਨਾਂ ਨੂੰ ਇਹੀ ਸਿਕਸ਼ਾ ਦੇਈਏ ਕਿ ਪੜ੍ਹਨ ਅਤੇ ਨਾਂ ਰੋਸ਼ਨ ਕਰਨ
ਹਾਂਜੀ ਦੇਖੋ ਹੁਣ ਤਾਂ ਪਹਿਲਾਂ ਤਾਂ ਚਲੋ ਬੱਚਿਆਂ ਨੂੰ ਹੁੰਦਾ ਸੀਗਾ ਵੀ ਘਰਦੇ ਨੀ ਪੜਨ ਦੇ ਰਹੇ ਹੈਗੇ। ਇੰਨੇ ਪੈਸੇ ਹੈ ਨੀ ਕੇ ਮਾਪੇ ਦੀ ਪੂੰਜੀ ਥੋੜੀ ਹੁੰਦੀ ਸੀ। ਅੱਜ ਕੱਲ ਤਾਂ ਬੱਚ ਚਾਲੀ ਮਾਂ ਪਿਓ ਕਮਾ ਰਹੇ ਨੇ ਅੱਗੇ ਵਧਨ ਲਈ ਉਨਾਂ ਨੂੰ ਪੜ੍ਹਾ ਵੀ ਰਹੇ ਨੇ। ਔਰ ਬੱਚੇ ਪੜ ਵੀ ਰਹੇ ਨੇ ਕਾਫੀ ਦੇਖੋ ਜੇੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨੇ। ਤੇ ਉਨਾਂ ਦੇ ਵੇਖੋ ਬੋਲਨ ਦਾ ਲਹਿਜਾ ਹੀ ਕਿੰਨਾ ਵਧੀਆ ਹੈਗਾ।
ਹਾਂ ਔਹ ਤਾਂ ਆਈਏ ਹਾਂ ਹਾਂ ਉਹ ਤਾਂ ਆਈਏ
ਕਿਆ ਹੈ।
ਤੇ ਅੱਜ ਦੇ ਟੈਮ ਚ ਬੱਚਾ ਕੀ ਸੋਚਦਾ, ਸੋਚਦਾ ਕਿ ਪੜ੍ਹ ਲਿਖ ਕੇ ਕੁਛ ਨਹੀਂ ਹੈਗਾ। ਜਿੰਨੇ ਪੈਸੇ ਪੜ ਕੇ ਕਮਾਨੇ ਉੇਨਾ ਅਸੀ ਕੰਮ ਸਿੱਖ ਕੇ ਕਮਾ ਲਏ। ਤੇ ਉਨਾਂ ਨੂੰ ਕੌਨ ਦੱਸੀਏ ਕਿ ਪੜਾਈ ਕਰਨਗੇ ਤਾਂ ਹੀ ਤਾਂ ਸਾਨੂੰ ਕੁਛ ਅੱਗੇ ਵੈਲਿਯੂ ਮਿਲਲੇਗੀ। ਕੁਛ ਮਿਲੂਗਾ ਤਾਂ ਹੀ ਤਾਂ ਕਰਨਗੇ ਨਾ।
ਹਂਜੀ, ਅਕਸਰ ਦੇਖੋ ਜੇ ਆਪਾਂ ਕੋਈ ਕੰਮ ਸਿੱਖਦੇ ਹਾਂ ਤਾਂ ਔਦੇ ਲਈ ਵੀ ਤਾਂ ਪੜਾਈ ਹੈ। ਪੜਾਈ ਵਾਲਾ ਹਿਸਾਬ ਵੀ ਹੈ ਜੇ ਆਪਾਂ ਨੂੰ ਕਿਸੇ ਚੀਜ਼ ਦੀ ਸਮਝ ਹੋਏਗੀ ਤਾਂ ਆਪੋ ਕੰਮ ਸਿੱਖਾਂਗੇ। ਕੋਈ ਵੀ ਕੰਮ ਕਰਦੇ ਹਾਂ ਆਪਾਂ ਚਲੋ ਕੋਈ ਡਾਕਟਰੀ ਦੇ ਕੰਮ ਤੇ ਲੈ ਲੋਔਦੇ ਲਈ ਵੀ ਤਾਂ ਕਿਨੇ ਕੋਰਸ ਨੇ ਔਦੇ ਲਈ ਵੀ ਪੜਾਈ ਚੈਦੀ ਹੈ। ਕੋਈ ਵੀ ਕੰਮ ਲੈ ਲੋ ਅੱਜ ਕੱਲ ਦੇ
ਔਹ ਤਾਂ ਹੈਗੀ ਏ ਕਿੰਨੀ ਮਹਿੰਗੀਆਂ ਪੜਾਈ ਹੋ ਗਈਆਂ ਨੇ। ਕਿੰਨੇ ਕਿੰਨੇ ਚਾਵਾਂ ਨਾਲ ਘਰਦੇ ਪੜਾਂਦੇ ਨੇ ਜੇ ਬੱਚਾ ਨਾ ਪੜੇ ਤਾਂ ਫੇਰ ਕੀ ਫੈਦਾ।
ਇਹ ਮਹੱਤਵਪੂਰਨ ਹਿੱਸਾ ਅਪਨੀ ਜ਼ਿੰਦਗੀ ਦਾ।
ਹਾਂਜੀ,
ਹਂਜੀ,
ਤੇ ਮੈਂ ਤੁੱਨੂੰ ਇੱਕ ਗੱਲ ਹੋਰ ਦੱਸਾਂ ਤੁਸੀਂ ਬੁਰਾ ਨਾ ਮੰਨਿਔ ਅੱਜ ਦੇ ਟੈਮ ਚ ਕੋਈਵਿਰਲਾ ਅਮੀਰ ਗਰੀਬ ਨੀ ਹੈਗਾ। ਸਭ ਪੜਾਈ ਦੀ ਹੈਗੀ ਏ ਤੇ ਔਹ ਪੜਾ ਲਿਖਾ ਹੋਊਗਾ। ਚਾਹੇ ਔਹ ਪੜਾ ਲਿਖਾ ਹੋਊ। ਕਮ ਪੈਸੇ ਕਮਾ ਰੈ ਤੇ ਕੋਈ ਗੱਲ ਨੀ ਔਦੇ ਕੋਲ ਪੜਾਈ ਦੀ ਔਹ ਅਹਿਮੀਅਤ। ਕਿਤੇ ਹੈਗੀ ਏ।
ਹਂਜੀ, ਹਂਜੀ।
ਅਮੀਰ ਨੂੰ ਤਾਂ ਸਾਰਿਆਂ ਨੇ ਪੁੱਛਨਾਐ ਕਿਉਂਕਿ ਔਦੇ ਕੋਲ ਪੈਸਾ ਹੈ।
ਹਂਜੀ,
ਤਾਂ ਕਰਕੇ ਵੀ ਮੈਂ ਕਹਿ ਰਿਹਾ ਸੀ। ਕਿ ਪੜਾਈ ਹੋਨੀ ਜ਼ਰੂਰੀ ਹੈਗੀ ਐ ਐਸਟੈਮ।
ਹਂਜੀ, ਏਹ ਤਾਂ ਹੈ ਫੇਰ ਹੀ ਆਪਾਂ ਨੌਕਰੀ ਤੇ ਲੱਗ ਸਕਦੇ ਆਂ। ਨੌਕਰੀ ਚ ਆਪਨ ਨੂੰ ਨਹੀਂ ਵੀ ਚੱਲ ਮਿਲਦੀ ਨੀ ਹੈਗੀ ਵੈਸੇ ਤਾਂ ਅੱਜ ਕੱਲ ਜੈ਼ਦਾ ਤਰ। ਚਲੋ ਬੇਰੁਜ਼ਗਾਰ ਵੀ ਫਿਰਦੇ ਨੇ ਪੜਾਈ ਤਾਂ ਕਰਕੇ ਵੀ। ਕੋਈ ਅਪਨਾ ਕੰਮ ਵੀ ਆਪਾਂ ਚਲਾ ਸਕਦੇ ਹਾਂ ਪੜਾਈ ਦੇ ਸਿਰ ਤੇ
ਹਾਂ ਔਹ ਤਾਂ ਹੈ ਹੀ ਏ।
ਹੂੰ ਹੂੰ।
ਪੜਾਈ ਦਾ ਜੇੜਾ ਔਹ ਨਾਮ ਹੈਗਾ ਨਾ ਉਹ ਅਪਨੇ ਸਿਰ 'ਤੇ ਹੌਨਾ ਚੈਦਾ ਕਿ ਬੰਦਾ ਐ ਨਾ ਹੋਵੇ ਕਿ ਪੜਿਆ ਲਿਖਿਆ ਨਾ ਹੋਵੇ।
ਹੂੰ ਹੂੰ,
ਚਾਹੇ ਪੜ੍ਹਿਆ ਲਿਖਿਆ ਹੋਏ ਉਹਨੂੰ ਵਧੀਆ ਨੌਕਰੀ ਨਾ ਮਿਲੇ ਉਹ ਆਪਣਾ ਕੰਮ ਖੋਲ੍ਹ ਕੇ ਬੈ ਗਿਆ ਪਰ ਉਹਨੂੰ ਇਹਂ ਤੇ ਹੈਗਾ ਨਾ ਕਿ ਉਹਦੇ ਪੜ੍ਹਾਈ ਉਹਨੇ ਕੀਤੀ ਹੋਈ ਏ ਵਦੀਆ ਪੜ੍ਹਿਆ ਲਿਖਿਆ ਹੈਗਾ ਇਹ ਤਾਂ ਨਹੀਂ ਹੈਗਾ ਕਿ ਬੰਦਾ ਪੜ੍ਹਿਆ ਲਿਖਿਆ ਨਹੀਂ ਹੈ ਪਰ ਐਵੇਂ ਆਪਣਾ ਕੰਮ ਖੋਲ੍ਹ ਕੇ ਬਹਿ ਗਿਆ ਪੜ੍ਹਿਆ ਲਿਖਿਆ ਤਾਂ ਹੈ ਪਰ ਕੰਮ ਨਹੀਂ ਮਿਲਿਆ ਵਦੀਆ ਤੇ ਆਪਣਾ ਕੰਮ ਖੋਲ੍ਹ ਕੇ ਬਹਿ ਗਿਆ
ਹਾਂਜੀ ਹਾਂਜੀ ਦੇਖੋ ਇੱਥੇ ਵੀ ਪੜ੍ਹਾਈ ਦਾ ਹੀ ਹੋਇਆ ਨਾ ਆਪਣਾ ਮੇਨ ਮਕਸਦ ਹੰ ਪੜ੍ਹਿਆ ਸੀ ਤਾਂ ਉਹਨੇ ਕੋਈ ਕੰਮ ਹੋਰ ਜਦ ਕੀਤਾ
ਹਾਂ ਤੇ ਕੱਲ ਨੂੰ ਕੋਈ ਤਾਨੇ ਤੇ ਨਹੀਂ ਮਾਰੇਗਾ ਕਿ ਤੂੰ ਪੜ੍ਹਿਆ ਲਿਖਿਆ ਨੀ ਹੈਗਾ ਤੂੰ ਇਹ ਹੈਗਾ ਉਹ ਹੈਂਗਾ ਤੂੰ ਪੜ੍ਹਿਆ ਲਿਖਿਆ ਹੈਂ ਨੌਕਰੀ ਨਹੀਂ ਵਦੀਆ ਮਿਲੀ
ਹਮ-ਹਮ
ਜਿੰਨੇ ਪੈਸੇ ਨੌਕਰੀ ਚ ਮਿਲ ਰਹੇ ਸੀ ਉਸ ਤੋਂ ਵਦੀਆ ਤੁਸੀਂ ਆਪਨੇ ਕਮ ਚ ਕਮਾ ਰਹੇ ਔ
ਹਾਂਜੀ, ਸਭ ਤੋਂ ਪਹਿਲਾਂ ਦੇਖੋ ਵੀ ਆਪਾਂ, ਜ਼ਿਆਦਾ ਆਪਨੇ ਹੈਨਾ ਜਿਹੜਾ ਸੋਚਣ ਸ਼ਕਤੀ ਵੱਧਦੀ ਹੈਗੀ ਏ ਕਿੰਨੀ ਜ਼ਿਆਦਾ ਨੌਲੇਜ ਵੱਧ ਜਾਂਦੀ ਹੈਗੀ ਆਪਣੀ ਪੜ੍ਹਨ ਨਾਲ ਆਪਣੇ ਤੋਂ ਕੋਈ ਵੀ ਸਵਾਲ ਪੁੱਛਦਾ, ਜਿਵੇਂ ਤੁਸੀਂ ਦੱਸਿਆ ਹੈਨਾ ਕੋਈ ਆਪਾਂ ਨੂੰ ਸਵਾਲ ਪੁੱਛਦਾ ਜੇ ਆਪਾਂ ਨੂੰ ਉਸ ਬਾਰੇ ਜਾਣਕਾਰੀ ਹੋਊਗੀ। ਆਪਾਂ ਉਹਦੇ ਬਾਰੇ ਪੜ੍ਹਿਆ ਹੋਊਗਾ, ਸੋਚਿਆ ਹੋਊਗਾ, ਸਮਝਿਆ ਹੋਊਗਾ ਤਾਂ ਫਿਰ ਹੀ ਆਪਾਂ ਉਹਨੂੰ ਜਵਾਬ ਦੇਵਾਂਗੇ, ਹੈਨਾ ਅਕਸਰ, ਆਪਾਂ ਦੇਖਦੇ ਹਾਂ। ਕਿ, ਆਪਾਂ ਨੂੰ ਕੋਈ ਨਾ ਕੋਈ ਪੜ੍ਹਾਈ ਦੇ ਮੁਤਾਬਿਕ ਹੈਨਾ ਕੋਈ ਕਿਹਦੇ ਨਾਲ ਸੰਬੰਧਿਤ ਕੋਈ ਕੂਸ਼ਚਨ ਪੂਛਦਾ ਮਤਲਬ ਜਿਹੜਾ ਸਵਾਲ ਆ ਪੁੱਛ ਸਕਦਾ ਹੈਨਾ ਪੁੱਛਦੇ ਵੀ ਹੈਗੇ ਨੇ ਲੋਕ, ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਕੁੱਛ ਨਾ ਕੁੱਛ ਪੁੱਛਣ ਲੱਗ ਈ ਜਾਂਦੇ ਨੇ
ਕਿਸੀ ਕਿਸੀ ਚੀਜ਼ ਦੀ ਸੀਖ ਲੈਣਾ ਕੋਈ ਗਲਤ ਗੱਲ ਨਹੀਂ ਹੈਗੀ ਚਾਹੇ ਉਹ ਛੋਟਾ ਦੇ ਰਿਹਾ, ਚਾਹੇ ਉਹ ਵੱਡਾ ਦੇ ਰਿਹਾ, ਸੀਖ ਤਾਂ ਸੀਖ ਹੈਗੀ ਏ ਕਿ ਕਿਸੇ ਨੂੰ ਛੋਟਾ ਵੱਡਾ ਨਾ ਸਮਝਿਓ, ਜੋ ਦੇ ਰਿਹਾ, ਜੋ ਸਾਰੇ ਸਿੱਖ ਲੋ, ਕੀ ਪਤਾ ਅੱਗੇ ਕੀ ਕੰਮ ਆ ਜੇ, ਕੀ ਪਤਾ, ਤੁਸੀਂ
ਕੋਨ ਜਿਹਨੂੰ ਕੁਛ ਪਤਾ ਹੋਊਗਾ, ਜਿਹਨੇ ਕੁਛ ਪੜ੍ਹਿਆ ਲਿਖਿਆ ਹੋਊਗਾ
ਕੀ ਪਤਾ, ਤੁਸੀਂ ਉਹਦੀ, ਉਹਦੀ ਗੱਲ ਨੂੰ, ਅਣਦੇਖਾ ਕਰ ਦੇਓ ਅੱਗੇ ਜਾ ਕੇ ਤੁਹਾਨੂੰ, ਉਹ ਗੱਲ ਯਾਦ ਆਉਣੀ ਕਿ ਹਾਂ, ਕਿ ਮੈਂ ਇਹ ਸਿੱਖ ਸਕਦਾ ਸੀ। ਮੈਂ ਸਿੱਖਿਆ ਨਹੀਂ ਮੈਨੂੰ ਇਹ ਲੱਗਿਆ, ਕਿ ਉਹ ਛੋਟਾ ਹੈ, ਉਹ ਗ਼ਲਤ ਬੋਲ ਰਿਹਾ, ਪਰ ਕੀ ਪਤਾ ਕਿ, ਛੋਟਾ ਵੀ ਅੱਜ-ਕੱਲ ਸਹੀ ਹੋਵੇ। ਕਿਉਂਕਿ ਉਹਨੇ ਪੜ੍ਹਿਆ ਲਿਖਿਆ ਗਿਆ
ਗੱਲ, ਹੈਗੀ ਏ
ਸਮਝ, ਰਹੋ ਨਾ ਏਹੀ ਚੀਜ਼ ਹੈਗੀ, ਕਿ ਬਾਈ ਪੜ੍ਹਾਈ, ਪੜ੍ਹਾਈ, ਪੜ੍ਹਾਈ
ਹਮ-ਹਮ
ਬਿਨਾਂ ਪੜ੍ਹੇ ਲਿਖੇ ਤੋਂ, ਬੰਦਾ ਕੀ ਕੁਝ ਨਹੀਂ ਹੈਗਾ-
ਹੰ ਹੰ ਕਈ ਵਾਰ ਆਪਾਂ ਉਹ ਗੱਲ, ਕਿਸੇ ਟੀਚਰ ਤੋਂ ਇਹ ਆਪਣੇ ਵੱਡੇ ਤੋਂ ਵੀ ਨੀ ਸਿੱਖ ਸਕਦੇ, ਜੋ ਅੱਜ-ਕੱਲ ਦੇ ਬੱਚੇ ਸਮਝਾ ਜਾਂਦੇ ਨੇ
ਹੁਨ ਤੁਸੀਂ ਮੰਨ ਲਓ, ਤੁਹਾਡੇ ਘਰ ਕੋਈ ਰਿਸ਼ਤੇਦਾਰ ਆ ਜਾਣ, ਓਹ ਪੜ੍ਹੇ ਲਿਖੇ ਹੈਗੇ ਨੇ ਉਨਹਾ ਦੇ ਵਿੱਚ ਬਹਿਨਾ ਵੀ ਤੇ ਹੈ, ਜਿਹੜੀ ਉਹ ਗੱਲਾਂ ਕਰਨਗੇ, ਉਹਨੂੰ ਸਮਝਣੀ ਵੀ ਤੇ ਹੈ ਕੋਈ ਸਾਡੇ, ਤੋਂ ਪ੍ਰਸ਼ਨ ਪੁੱਛ ਲੈਣ ਓ ਸਾਡੇ ਕੋਲ ਜਵਾਬ ਨਾ ਹੋਵੇ ਤੇ ਫਿਰ ਕੀ ਕਰਾਂਗੇ ਅਸੀਂ
ਉਹੀ ਤਾਂ ਜੇ ਆਪਾਂ ਕੁਛ ਪੜ੍ਹਿਆ ਹੋ, ਉਹਦੇ ਬਾਰੇ ਸੋਚ ਸਮਝ ਹੋਊਗੀ ਆਪਾਂ ਨੂੰ
ਉਹ ਤਾਂ ਸਾਡੀ ਬੇਇਜ਼ਤੀ ਕਰ ਜਾਣਗੇ। ਕਿ, ਐਨੂੰ ਤਾਂ ਕੁਛ ਪਤਾ ਹੀ ਨਹੀਂ ਸੀ ਕੁਛ ਪਤਾ ਹੋਊਗਾ ਤਾਂ ਹੀ ਤਾਂ ਕੁਛ ਬਣੂਗਾ ਨਾ ਕਿ, ਹਾਂ ਚਾਰ ਬੰਦੇ ਚ ਬੈਠੇ ਹਾਂ, ਤੁਸੀਂ ਵੀ ਸਿਆਣੇ ਹੋ ਗਏ। ਅਸੀਂ ਵੀ ਸਿਆਣੇ ਹੈਗੇ ਹਾਂ ਪੜੇ-ਲਿਖੇ ਤੇ ਹੈਗੇ ਆ ਘੱਟੋ-ਘੱਟ, ਨਈਂ ਜਵਾਬ ਦੇ ਪਾ ਰਏ। ਇੱਕ-ਦੋ ਨੀ ਘੱਟੋ-ਘੱਟ। ਇੱਕ ਤਾਂ ਜਵਾਬ ਦੇਣ ਦੇਣਗੇ ਸੀ। ਦੇਵਾਂਗੇ ਅਸੀਂ, ਐ ਤੇ ਨੀ ਬਿਲਕੁਲ ਚੁੱਪ ਈ ਬੈ ਜਾਂਗੇ ਓਨਾਂ ਦੇ ਕੋਲ
ਹਾਂਜੀ-ਹਾਂਜੀ। ਅਕਸਰ ਆਪਾਂ ਨੂੰ ਸਵਾਲ ਈ ਓ ਫਿਰ ਕਰ ਰੇਆ ਐ ਜੇ ਓਨੂੰ ਹੈ ਉਮੀਦ। ਤਾਂ ਵੀ ਹਾਂ ਇਸ ਕੋਲ ਜਵਾਬ ਹੋਊਗਾ ਯਾ ਸਮਝਦਾਰ ਏਹ।
ਹਾਂਜੀ। ਓਈ ਐ ਨਾ ਕਿ ਜੀ ਪੜੋਗੇ ਤੇ ਕੁੱਝ ਬਣ ਜੋਗੇ ਨਈਂ ਪੜੋਗੇ ਤੇ ਫਿਰ ਏਥੇ ਧੱਕੇ ਈ ਖਾਓਗੇ। ਕੀ ਕਰੋਗੇ, ਬਿਨਾਂ ਪੜੇ ਤੇ ਸਬਜ਼ੀ ਆਲਾ ਵੀ ਓਨੇ ਈ ਪੈਸਾ ਕਮਾਂਦੈ ਤੇ ਸਬ ਸਬ ਇੱਕ ਬਰਾਬਰ ਹੈਗੇ ਨੇ, ਕੋਈ ਅਮੀਰ ਨੀ ਕੋਈ ਗਰੀਬ ਨੀ।
ਹੂੰ-ਹੂੰ, ਬਾਕੀ ਅੱਜ-ਕੱਲ ਤਾ ਜਿਵੇਂ ਤੁਸੀਂ ਕਿਆ ਹੈਗਾ ਬੱ ਬੱਚੇਆਂ ਨੂੰ ਸਬ ਪੜਾ ਈ ਰਏ ਨੇ ਅਮੀਰ ਵੀ ਔਰ ਗਰੀਬ ਵੀ ਹਨਾ।
ਜੀ ਕਈ ਪੜੇ-ਲਿਖੇ ਹਾਂਜੀ। ਕਈ ਪੜੇ-ਲਿਖੇ ਵੀ ਐਹੋ ਜੇ ਹੈਗੇ ਨੇ, ਆਪਣਾ ਕੰਮ ਖੋਲ ਕੇ ਬੈਠੇ ਨੇ।
ਹੂੰ-ਹੂੰ ਹੈਗੇ ਨੇ ਬੋਤ ਨੇ ਏਹੋ ਜੇ।
ਕੀ ਪੜੇ-ਲਿਖੇ ਐ, ਓਨਾਂ ਨੂੰ ਨਈਂ ਨੌਕਰੀ ਮਿਲੀ ਜਿਸ ਚੀਜ਼ ਦੀ ਓਨਾਂ ਨੂੰ ਚਾਈਦੀ ਸੀ।
ਹੂੰ-ਹੂੰ, ਹਾਂਜੀ।
ਓਹੀ ਐ ਨਾ ਕੀ ਜੇ ਪੜੋਗੇ ਤਾਂ-ਤਾਂਈ ਕੁਛ ਹੋਊਗਾ, ਤੁਆਨੂੰ ਤਾਂ ਈ ਕੁਛ ਕਿਸੀ ਚੀਜ਼ ਦਾ ਨਾਮ ਮਿਲੂਗਾ। ਨਈਂ ਪੜੋਗੇ ਤਾਂ ਏਦਾਂ ਈ ਹੋਏਗਾ ਹਾਂਜੀ, ਚਲੋ। ਠੀਕ ਐ ਜੀ, ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ।